ਹੈਲੋ, ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਜੀ?
ਹਾਂਜੀ ਹਾਂਜੀ, ਵਧੀਆ ਜੀ, ਤੁਸੀਂ ਦੱਸੋ ਕੀ ਹਾਲ ਚਾਲ?
ਹਾਂ ਵਧੀਆ, ਵਧੀਆ ਜੀ।
ਹੋਰ, ਕੀ ਕਰ ਰਹੀ ਸੀ?
ਕੁਛ ਨੀ ਬਸ ਬੈਠੇ ਹੋਏ ਸੀ, ਸੌਣ ਦਾ ਤਿਆਰੀ ਕਰ ਰਹੇ ਸੀ।
ਹਾਂਜੀ, ਮੈਂ ਤੁਹਾਨੂੰ ਪਰੇਸ਼ਾਨ ਤੇ ਨੀ ਕਰਤਾ ਫੋਨ ਕਰਕੇ?
ਨਹੀਂ ਨਹੀਂ, ਨਹੀਂ ਪਰੇਸ਼ਾਨ ਕਾਹਦਾ ਕੀਤਾ ਤੁ, ਅਜੇ ਤਾਂ ਜਾਗਦੇ ਪਏ ਆਏ।
ਅੱਛਾ ਜੀ, ਹਾਂ, ਅੱਜ ਬਸ ਮੈਂ ਬੈਠੇ ਸੀ ਤਾਂ ਬੈਠੇ ਬੈਠੇ ਮੈਂ ਸੋਚ ਰੀ ਸੀ ਕਿ ਤਾਂ ਕੀ ਆਹ ਜਿਹੜੇ ਲੋਕੀ ਨੇ ਆਹ ਸਰ ਜਿਹੜੀ ਸੜ ਤੇ ਆਂਦੇ ਜਾਂਦੇ ਨੇ ਆਪਣੀ ਗੱਡੀਆਂ ਬਾਈਕਾਂ ਲੈ ਕੇ ਇਹ ਜਿਹੜੀ ਸੜਕ ਦੇ ਨਿਯਮ ਹੈਗੇ ਉਹਨਾਂ ਦਾ ਨਾ ਬਿਲਕੁਲ ਪਾਲਣ ਨੀ ਕਰਦੇ।
ਹਾਂਜੀ ਨਈ ਕਰਦੇ।
ਤਾਂ ਮੈਂ ਸੋਚ ਰੀ ਸੀਗੀ ਕਿ ਸਾਨੂੰ ਨਾ ਮਤਲਬ ਇਹੋ ਜਾ ਕੁਛ ਕਰਨਾ ਚਾਹੀਦਾ। ਵੀ ਸਾਨੂੰ ਨਾ ਸੜਕ ਸੁਰੱਖਸ਼ਿਆ ਤੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਤਾਂ ਕੋਈ ਨਾ। ਛੋਟਾ ਮੋਟਾ ਕਾਰਯਕ੍ਰਮ ਰੱਖਣਾ ਚਾਹੀਦਾ ਵੀ ਉਹਨਾਂ ਨੂੰ ਕੁੱਝ ਸਿੱਖਣ ਨੂੰ ਮਿਲੇ ਇੱਧਰੋਂ।
ਪਤਾ ਕੀ ਗੱਲ ਐ ਜੀ ਦੇਖੋ ਜੀ ਏ ਸਾਰਾ ਸਾਡੇ ਹੱਥ ਫਸਟ ਹੁੰਦਾ ਐ ਵੀ ਅਸੀਂ ਕਾਰ ਗੱਡੀ ਵਗੈਰਾ ਕਿੱਦਾਂ ਚਲਾਣੀ ਐ।
ਹਾਂਜੀ।
ਠੀਕ ਐ ਜੀ ਹਾਂਜੀ ਇਹ ਸਰ ਗੱਡੀ ਆਪਾਂ ਚਲਾਨੇ ਆ ਸਾਡੇ ਹੱਥ ਚ ਕੰਟਰੋਲ ਹੁੰਦਾ। ਅਸੀਂ ਉਹਨੂੰ ਲਿਮਿਟ ਚ ਚਲੋਣਾ ਜ਼ਿਆਦਾ ਚਲੋਣਾ ਉਹ ਸਾਡੀ ਮਰਜ਼ੀ
ਹਾਂਜੀ ਓ ਤਾਂ ਹੈਈ। ਪਰ ਅੱਜ ਕੱਲ ਤੁਸੀਂ ਦੇਖੋ ਨਾ ਸੜਕ ਤੇ ਦੇਖੋ ਕਿੰਨੀ ਦੁਰਘ ਘਟਨਾਏ ਹੈਗੀ। ਆ ਤੇਜ਼ੀ ਨਾਲ ਵੱਧਦੀ ਜਾ ਰੀ ਐ ਵੱਧਦੀ ਜਾ ਰੀ ਐ ਤਾਂ ਮੈਨੂੰ ਲੱਗਦਾ। ਏਦਾ ਜਿਹੜਾ ਮੁਖਿਆ ਕਾਰਨ ਹੈਗਾ ਨਾ ਓ ਇਹ ਹੈਗਾ ਕਿ ਲੋਕੀ ਆਈ ਤੁਸੀਂ ਦੱਸ ਰੇ ਓ। ਕਿ ਇੱਕ ਤਾਂ ਆਪਣੇ ਉੱਤੇ ਉਹਨਾਂ ਦਾ ਕੰਟਰੋਲ ਨੀ ਹੁੰਦਾ ਇੰਨੀ ਤੇਜ। ਭੀੜ ਕਰ ਲੈਂਦੇ ਨੇ ਇੰਨੀ ਲਾਪਰਵਾਹੀ ਕਰਦੇ ਨੇ ਤੇ ਨਾਲੇ ਗੱਡੀ ਚਲਾਂਦੇ ਚਲਾਂਦੇ ਉਹਨਾਂ ਦੇ ਕੰਨ ਚ ਫੋਨ ਹੈਗਾ ਕਈ ਲੋਕੀ ਤਾਂ ਤੁਸੀਂ ਮੰਨੋਗੇ ਸ਼ਰਾਬ ਪੀ ਪੀ ਕੇ ਵੀ ਗੱਡੀਆਂ ਚਲਾਂ ਦੇ ਨੇ ਤਾਂ ਜਿਹਦੇ ਕਰਕੇ ਕਿ ਇੰਨਾ ਟਰੈਫਿਕ ਤੇ ਇੰਨੇ ਐਕਸੀਡੈਂਟ ਹੁੰਦੇ ਨੇ।
ਹਾਂਜੀ ਉਹ ਤੇ ਹੈਈ ਜੀ। ਸਾਨੂੰ ਸਪੀਡ ਲਿਮਿਟ ਕੁਛ ਸਿਰਫ ਚਾਲੀ ਪੰਜਾਹ ਦੇ ਵਿੱਚ ਵਿਚ ਰੱਖਣੀ ਚਾਹੀਦੀ ਆਮ ਸੜਕਾਂ ਤੇ ਮਤਲਬ ਜਿਹੜੀ ਮੇਨ ਸੜਕ ਹੁੰਦੀ ਐ ਨਾ। ਹਾਈਵੇ ਤੇ ਨੀ ਮੈਂ ਕਹਿ ਰਿਹਾ ਦੂਸਰੇ ਤੇ ਹਾਈਵੇ ਤੇ ਸਾਨੂੰ ਅੱਸੀ ਅੱਸੀ ਸੱਤਰ ਅੱਸੀ ਸੱਤਰ ਅੱਸੀ ਤੇ ਰੱਖਣੀ ਚਾਹੀਦੀ ਗੱਡੀ।
ਹਾਂਜੀ, ਇੰਨਾ ਕੀ ਹੋਣਾ ਚਾਹੀਦਾ ਤਾਂ ਜਿਹੜੀ ਅ ਆਮ ਸੜਕ ਹੁੰਦੀਆਂ ਨੇ ਉਹਨਾਂ ਦੇ ਤੇ ਮੈਂ ਕਹਿਣੀ ਆ ਕਿ ਇੰਨੀ ਸਪੀਡ ਨਾਲ ਏ ਤਾਂ ਚਲਾਣਾ ਈ ਨੀ ਚਾਹੀਦਾ। ਕਈ ਲੋਕੀ ਕੀ ਕਰਦੇ ਨੇ ਜਲਦਬਾਜ਼ੀ ਚ ਅਹ ਆਪਣੀ ਜਾਨ ਤੇ ਖਾ ਤਰੇ ਚ ਡਾਲਦੇ ਨੇ ਤਾਂ ਜਿਹੜਾ ਸਾਹਮਣੇ ਵਾਲਾ ਜਾਂ ਉਹਨਾਂ ਦੇ ਨਾਲ ਬੈਠਾ ਉਹਨਾਂ ਦੀ ਜਾਨ ਵੀ ਖ਼ਤਰੇ ਚ ਡਾਲ ਦਿੰਦੇ ਨੇ।
ਹਾਂਜੀ, ਇਹ ਤੇ ਹੈਈ ਐ ਜੀ।
ਹਾਂ, ਤਾਂ ਮੈਂ ਉਹੀ ਕਹਿਣੀ ਆ ਵੀ ਸਾਨੂੰ ਤਾਂ ਇੱਕ ਨਾ। ਅਹ ਜਿਹੜੀ ਓ ਹੁੰਦੀ ਐ ਸੀਮਾ ਗ ਤੀ ਸੀਮਾਂ ਜਿਹਦੇ ਤੇ ਆਪਾਂ ਗੱਡੀ ਨੂੰ ਚਲਾ ਰੇ ਆ ਉਹਨੂੰ ਸਾਨੂੰ ਨਿਰਧਾਰਿਤ ਕਰਨਾ ਚਾਹੀਦਾ ਤੇ ਜਿਹੜੇ ਦੋ ਪਹੀਏ ਹੁੰਦੇ ਨੇ, ਉਹਦੇ ਤੇ ਸਾਨੂੰ ਹੈਲਮੇਟ ਦੇ ਬਿਨਾਂ ਤਾਂ ਕਦੀ ਬਾਹਰ ਜਾਣਾ ਈ ਨੀ ਚਾਹੀਦਾ।
ਹਾਂਜੀ, ਨਹੀਂ ਹੈਲਮੇਟ ਤੋਂ ਬਿਨਾਂ ਨੀ ਜਾਣਾ ਚਾਹੀਦਾ ਪਤਾ ਕੀ। ਟਾਈਮ ਦਾ ਕੁਛ ਪਤਾ ਨੀ ਹੁੰਦਾ ਕਿਸ ਵੇਲੇ ਕੀ ਚੀਜ਼ ਹੋ ਜਾਣੀ ਐ।
ਹਾਂਜੀ ਕਈ ਲੋਕੀ ਤਾਂ ਤੁਸੀਂ ਦੇਖਲੋ ਅੱਜ-ਕੱਲ ਅ ਹੈਲਮੇਟ ਪੈਨਦੇ ਨੀ ਹੈਗੇ ਤਾਂ ਦੇਖੋ ਜਦੋਂ ਓਨਾਂ ਦਾ ਐਕਸੀਡੈਂਟ ਹੁੰਦਾ ਸਹ ਸਰ ਤੇ ਓਨਾਂ ਨੂੰ ਕਿੰਨੀ ਸ ਟ ਵੱਜਦੀ ਖੂਨੋ ਖੂਨ ਸੜਕ ਤੇ ਪਏ ਹੁੰਦੇ ਨੇ ਫੇਰ ਸਰਕਾਰ ਐਹੀ ਕੈਂਦੀ ਐ ਕਿ ਤੁਸੀਂ ਜਦੋਂ ਸਾਡੇ ਨਿਯਮ ਨਹੀਂ ਮੰਨੋਗੇ ਤਾਂ ਆਈ ਹੋਏਗਾ ਆਪਾਂ ਕੇਆ ਵੀ ਹੋਇਆ ਜਿਹੜਾ ਸਰ ਹੁੰਦਾ ਓ ਕਿੰਨਾ ਨਾਜ਼ੁਕ ਹੁੰਦਾ ਐ ਤਾਂ ਜਦੋਂ ਵੀ ਤੁਸੀਂ ਗੱਡੀ ਤੇ ਮਤਲਬ ਕਿ ਦੋ ਪਈਏ ਵਾਗ ਤੇ ਤੁਸੀਂ ਜਦੋਂ ਵੀ ਜਾਓ ਤਾਂ ਹੈਲਮਟ ਪਾਓ ਐ ਨੀ ਕਿ ਅੱਗੇ ਵਾਲਾ ਪਾਰ ਹੈ ਜੇੜਾ ਤੁਹਾਡੇ ਨਾਲ ਬੈਠਾ ਓਦੀ ਸੁਰਾਕਛਾ ਵੀ ਬੜੀ ਜ਼ਰੂਰੀ ਐ।
ਹਾਂਜੀ ਜੀ ਜੀਦਾਂ ਅਗ ਅੱਗਲਾ ਬੰਦਾ ਐ ਹੈ ਓਸ ਤਰ੍ਹਾਂ ਈ ਪੀਛਲਾ ਬੰਦਾ ਐ।
ਹਾਂਜੀ ਓਈ ਤਾਂ ਨਾ ਤਾਂ, ਤਾ ਮੈਂ ਐ ਵੀ ਕੈਨੀ ਆ ਕੀ ਜੇੜੇ ਮੰਨ ਲਓ ਕਿ ਆਪਾਂ ਗੱਡੀ ਚਲਾ ਰਏ ਆ ਜੀਵੇਂ ਹਨਾ ਤਾਂ ਗੱਡੀ ਚ ਵੀ ਆ ਸਾਨੂੰ ਹੋਣਾ ਚਾਈਦਾ। ਵੀ ਆਪਾਂ ਸੀਟ ਬੈਲਟ ਲਾਈਏ ਹਨਾ ਕਿਉਂਕੀ ਦੇਖੋ ਜੀਵਨ ਤਾਂ ਬਹੋਤ ਕੀਮਤੀ ਐ, ਐ ਬਾਰ-ਬਾਰ ਨੀ ਮੇਲਦਾ।
ਹਾਂਜੀ ਏ ਤੇ ਹੈ ਈ ਐ ਏਆਨੂੰ ਏ ਸਾਡੇ ਹੱਥ ਵਾਸ ਹੁੰਦਾ ਜੀ ਏ ਪਤਾ ਕੀ ਏ ਗਲਤੀ ਕਿਸੇ ਦੀ ਵੀ ਨੀ ਹੁੰਦੀ ਏ ਗ਼ਲਤੀ ਐਸੀ ਹੁੰਦੀ ਐ ਕਈ ਕਈ ਵਾਰ ਜਜਦਾਂ ਬੰਦਾ ਰੋਗ ਸਾਈਡ ਤੇ ਜਾਂਦਾ ਹੁੰਦਾ ਜੀ
ਠੀਕ ਐ ਜੀ ਜੇ ਆਪਣੀ ਸਾਈਡ ਓਨਾਂ ਦੀ ਹੈ ਵੀ ਏ ਨਾ ਫੇਰ ਵੀ ਓ ਗ਼ਲਤ ਰਾ ਚੱਲਦਾ ਪੇਆ ਏਸ ਕਾਰਨ ਵੀ ਬੜੇ ਐਕਸੀਡੈਂਟ ਹੋ ਜਾਂ
ਹਾਂਜੀ ਕਈ ਪਤਾ ਕੀ ਹੁੰਦਾ ਐ ਜੇੜੇ ਲੋਕੀ ਮੰਨ ਲਓ ਅਆਜੈਬਰਾ ਕਰੋਸਿੰਗ ਤੇ ਚੱਲ ਰਏ ਹੁੰਦੇ ਨੇ ਓ ਵੀ ਨਾ ਕਈ ਕ ਵਾਰ ਧਿਆਨ ਨੀ ਦੇਦੇ ਹੁੰਦੇ ਓ ਕੀ ਕਰਦੇ ਨੇ ਓਨਾਂ ਨੂੰ ਦਿਖ ਰੇਆ ਵੀ ਗੱਡੀ ਆ ਰਈ ਐ ਫੇਰ ਵੀ ਓਨਾਂ ਨੇ ਆਪਣੀਆਂ ਸੜਕ ਕੀ ਐ ਪਾਰ ਕਰਨੀ ਐ ਓ ਵੀ ਮਸਾਂ ਵੀ ਨਾ ਇੰਤਜ਼ਾਰ ਨੀ ਕਰਦੇ ਓਨਾਂ ਦੇ ਕਰਕੇ ਵੀ ਮੈਨੂੰ ਲੱਗਦਾ ਗੱਡੀਆਂ ਦਾ ਜੇੜਾ ਏ ਟ੍ਰੈਫਿਕ ਐ ਟ੍ਰੈਫਿਕ ਹੋ ਗਆ ਐ ਐਸੀਡੈਂਟ ਹੋ ਗੇ ਵੱਧਦੇ ਜਾ ਰਏ ਨੇ ਨਾ ਲੋਕੀ ਦਾਏ-ਬਾਏ ਕੁਛ ਨੀ ਦੇਖਦੇ, ਬਸ ਆਪਣੀ ਧੁੰਜ ਚੱਲੀ ਜਾ ਰਹੇ ਨੇ ਚੱਲੀ ਜਾ ਰਈ
ਹਾਂਜੀ-ਹਾਂਜੀ। ਏ ਤੇ ਹੈ ਈ ਏ ਜੀ ਤੁਹਾਡੀ ਗੱਲ ਬੇਲਕੁਲ ਸਈ ਕੁਤੇ ਨੀ ਵੇਖਦੇ ਨਾ ਆਸੇ-ਪਾਸੇ ਕੁੇ ਨੀ ਵੇਖਦੇ। ਸਿੱਧਾ ਈ ਚੱਲਦੇ ਰੈਂਦੇ ਨੇ, ਭਾਵੇਂ, ਵੱਝ ਈ ਜਾਣ ਕਿਸੇ ਵੇਚ
ਹਾਂਜੀ ਨਾਲੇ ਸਰਕਾਰ ਨੇ ਅ ਹਰ ਸੜਕ ਤੇ ਹਰ ਜਗਾ ਤੇ ਜ ਤੇ ਵੀ ਓ ਹੁੰਦਾ ਐ ਗੱਡੀਆਂ ਆਣ-ਜਾਣ ਦਾ ਰਸਤਾ ਹੈਗਾ ਸੜਕਾਂ ਤੇ ਓਨਾਂ ਨੇ ਸਪੈਸ਼ਲ ਤੁਹਾਡੇ ਵਾਸਤੇ ਓ ਬੱਤੀਆਂ ਵਾਲੀ ਮਸ਼ੀਨ ਜੇੜੀ ਹੁੰਦੀ ਐ ਓ ਲਾਈ ਦੀ ਵੀ ਲਾਲ ਪੀਲੀ ਹਰੀ ਬੱਤੀ ਹੈਗੀ ਤੇ ਓਦਾ ਮਤਲਬ ਵੀ ਏਨੀ ਵਾਰੀ ਸਰਕਾਰ ਦੱਸਦੀ ਐ ਤੇ ਓਥੇ ਵੱਡੇ-ਵੱਡੇ ਬੋਡ ਲਾ ਗੇ ਹੁੰਦੇ ਨੇ ਤੇ ਲਾਲ ਦਾ ਮਤਲਬ ਹੈਗਾ ਵੀ ਤੁਸੀਂ ਰੁਕਣਾ ਹੈਗਾ ਪੀਲਾ ਦਾ ਮਤਲਬ ਹੈ ਵੀ ਤੁਸੀਂ ਹੁਣ ਸਾਵਧਾਨ ਹੋ ਜੋ ਤੁਹਾਡੀ ਵਾਰੀ ਆਣੇ ਵਾਲੀ ਐ ਤੇ ਹਰੀ ਹੈਗੀ ਕਿ ਵੀ ਤੁਸੀਂ ਚੱਲ ਪਰ ਕਈ ਲੋਕੀ ਕੀ ਕਰਦੇ ਨੇ ਲਾਲ ਹੋਈ ਪਈ ਤਾਂ ਚੱਲ ਪੈਂਦੇ ਨੇ ਓਨਾਂ ਨੂੰ ਲਾਲ ਦਾ ਮਤਲਬ ਈ ਨੀ ਪਤਾ।
ਹਾਂਜੀ ਏ ਤੇ ਹੈ ਜੀ ਗੱਲ ਮੰਨਦੇ ਨੀ ਨਾ ਹੈਗੇ ਵੀ ਟ੍ਰੈਫਿਕ ਨਿਯਮ ਜਿੱਥੇ ਦੇਖੇਆ ਵੀ ਕੋਈ ਪੁਲਿਸ ਵਾਲਾ ਨਹੀਂ ਖੜਾ, ਤੇ ਰੈਡ ਲਾਈਟ ਵੀ ਕਰੋਸ ਕਰ ਜਾਂਦੇ ਹੈਗੇ ਆ।
ਉਹਹੀ ਤੇ ਨਾ, ਬਿਲਕੁਲ ਨਹੀਂ ਮੰਨਦੇ ਉਹ ਤਾਂ ਇਹਹੀ ਸੋਚਦੇ ਆ, ਵੀ ਗੱਡੀ ਸਾਡੇ ਹੱਥ ਆ ਗਈ ਹੈ ਤਾਂ ਪਤਾ ਨੀ ਕੀ ਸਾਡੇ ਤਾਂ ਹੱਥ, ਹਵਾਈ ਜਹਾਜ਼ ਲੱਗ ਗਿਆ।
ਹਾਂਜੀ ਹਾਂਜੀ, ਇਹ ਤੇ ਹੈ ਹੀ ਹੈ।
ਹਾਂ, ਤਾਂ ਇਹਨਾਂ ਲੋਕਾਂ ਕਰਕੇ ਕਈ ਦੁਰਘਟਨਾਏ ਜਿਹੜੀ ਹੈਗੀ ਸੜਕ ਤੇ, ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ।
ਇੱਕ ਤੇ ਜਿਹੜਾ, ਸ਼ਰਾਬ ਪੀ ਕੇ ਗੱਡੀ ਚਲਾਉਂਦੇ ਆ ਸਭ ਤੋਂ ਵੱਡਾ ਕਾਰਨ, ਦੁਰਘਟਨਾ ਦਾ ਇਹੀ ਹੈਗਾ।
ਹਾਂਜੀ, ਸਹੀ ਗੱਲ ਹੈ, ਨਾਲੇ ਇਹ ਵੀ ਹੋਣਾ ਚਾਹੀਦਾ, ਵੀ ਗੱਡੀ 'ਚ ਜਿੰਨੀ ਕੁ ਜਗ੍ਹਾ ਹੈ, ਓਨੇ ਬੰਦੇ ਬਿਠਾਓ। ਕਈ ਵਾਰ ਮੁੰਡੇ ਕੀ ਕਰਦੇ ਨੇ, ਮੰਨ ਲੋ, ਬਾਈਕ ਤੇ ਸਿਰਫ ਤਿੰਨ ਦੋ ਬੰਦੇ ਵੈਸੇ ਮੈਂ ਤਾਂ ਮੰਨਨੀ ਹਾਂ ਦੋ ਬੈਣ ਚਾਹੀਦੇ, ਚਲੋ ਤੁਸੀਂ ਤਿੰਨ ਵੀ ਬਿਠਾ ਲਏ ਆ ਪਰ ਜਦੋਂ ਤੁਸੀਂ ਚਾਰ ਬੰਦੇ ਇੱਕ ਬਾਈਕ ਤੇ ਜਾ ਰਹੇ ਹੋ, ਜਿਹਦੀ ਮਤਲਬ ਕਿ, ਜਗ੍ਹਾ ਵੀ ਨਹੀਂ ਹੈਗੇ ਕਈ -ਕਈ ਮੁੰਡੇ ਪੰਜ ਪੰਜ ਜਾ ਰਹੇ ਨੇ, ਗੱਡੀ 'ਚ ਮੰਨ ਲਓ ਪੰਜ ਬੰਦਿਆਂ ਦੀ ਜਗ੍ਹਾ ਹੈ, ਤੁਸੀਂ ਗੱਡੀ 'ਚ ਅੱਠ ਬੰਦੇ ਬਿਠਾਏ ਦੇ ਨੇ, ਤਾਂ ਦੁਰਘਟਨਾ ਇਹ ਤਾਂ ਹੋਣੀ ਹੈਗੀ ਫੇਿਰ।
ਤੇ ਹੈ ਯ ਜੀ।
ਕਿਉਂਕਿ ਗੱਡੀ ਇਹਨਾ ਭਾਰ ਸਹਿਮ ਨਹੀਂ ਕਰ ਸਕਦੀ, ਉਹ ਵੀ ਇੱਕ ਮਸ਼ੀਨ ਹੀ ਹੈ ਨਾ
ਹਾਂਜੀ ਹਾਂਜੀ, ਲਿਮਿਟ ਤੱਕ ਲਿਮਿਟ ਤੱਕ ਹੀ ਜਾਂਦੀ ਹੈ ਬਸ ਉਹ, ਲਿਮਿਟ ਤੱਕ ਉਹ ੈਂ ਜਿੱਦਾਂ ਪੰਜ 'ਚ, ਵੈਸੇ ਤੇ ਅਵਲ ਦੇ ਇੱਕ 'ਘ ਚਾਰ ਬੰਦੇ ਬਿਲਕੁਲ ਠੀਕ ਬਹਿ ਜਾਂਦੇ, ਪੰਜ ਵੀ ਬਹਿ ਜਾਂਦੇ ਆ ਪਰ ਜਦੋਂ ਬਾਹਉਣੇ ਛੇ ਛੇ ਸੱਤ ਅੱਠ, ਤੇ ਉਹ ਫੇਿਰ ਆਪੇ ਤੁਹਾਨੂੰ ਹਿਸਾਬ ਲਾ ਲਓ ਫਿਰ ਕੰਮ ਤੇ ਖ਼ਰਾਬ ਹੋਣਾ ਹੀ ਹੈ ਨਾ, ਸਾਰਾ।
ਉਹ ਤਾਂ ਹੈ ਹੀ ਫਿਰ, ਫਿਰ ਲੋਕੀ ਸਰਕਾਰ ਨੂੰ ਦੋਸ਼ ਦਿੰਦੇ ਨੇ। ਦੇਖੋ ਸਰਕਾਰ ਦੀ ਤਾਂ ਜਿੰਮੇਵਾਰੀ ਹੈ, ਉਹ ਤਾਂ ਸਾਡੇ ਲਈ ਸੜਕਾਂ ਬਣਾ ਰਹੀ ਹੈ, ਉਹ ਸਾਡੇ ਲਈ ਸਾਰਾ ਕੁਛ ਕਰ ਰਹੀ ਹੈ, ਪਰ ਆਹ ਸਾਡੀ ਵੀ ਤਾਂ ਜਿੰਮੇਵਾਰੀ ਬਣਦੀ ਹੈ ਨਾ ਕਿ ਆਪਾਂ ਇਸ ਦੇਸ਼ ਨਾਗਰਿਕ ਹੈਗੇ ਆ, ਤਾਂ ਜਿਹੜੇ ਨਿਯਮ ਸਰਕਾਰ ਨੇ ਸਾਨੂੰ ਕੀ ਹੈ, ਵੀ ਤੁਸੀਂ ਅਹ ਇਹਨਾਂ ਦਾ ਪਾਲਣ ਕਰੋ ਤਾਂ ਸਾਨੂੰ ਪਾਲਣ ਕਰਨਾ ਚਾਹੀਦਾ ਨਾ, ਉਹਨਾਂ ਦਾ।
ਹਾਂਜੀ, ਇਹ ਤੇ ਕਰਨਾ ਚਾਹੀਦਾ ਜੀ। ਮੈਂ ਤੇ ਖੁਦ ਜਦੋਂ ਜਾਂਦਾ ਵਾ, ਹੈਲਮਟ ਪਾ ਕੇ ਜਾਂਦਾ ਵਾਂ।
ਹਾਂਜੀ, ਨਹੀਂ ਜੀ ਬਹੁਤ ਵਧੀਆ ਗੱਲ ਹੈ, ਆਪਾਂ ਵੀ ਕਦੇ ਵੀ ਕਿੱਧਰ ਵੀ ਜਾਣਾ, ਆਪਾਂ ਗੱਡੀ ਤੇ ਜਾਣਾ, ਤਾਂ ਆਪਾਂ ਸੀਟ ਬੈਲਟ ਲਾ ਕੇ ਜਾਂਦੇ ਹਾਂ। ਜੇ ਆਪਾਂ ਐਕਟਿਵਾ ਤੇ ਜਾਣਾ, ਤਾਂ ਆਪਾਂ ਉਹਨੂੰ ਹੈਲਮਟ ਪਾ ਕੇ ਜਾਂਦੇ ਹਾਂ, ਪਰ ਅੱਜ ਕੱਲ ਲੋਕ ਕਿ ਸਮਝਦੇ ਨਹੀਂੀ ਹੈਗੇ, ਕਿ ਸਾਡੀ ਸੁਰੱਖਿਆ ਕਿੰਨੀ ਜ਼ਰੂਰੀ ਏ।
ਹਾਂਜੀ ਇਹ ਤੇ ਹੈ, ਕੋਈ ਨੀ ਸਮਝਦਾ ਜੀ।
ਹਾਂਜੀ।
ਉਹ ਤਾਂ ਕਹਿੰਦੇ ਸਾਰਿਆਂ ਤੋਂ ਪਹਿਲਾਂ ਪਹੁੰਚ ਜਾਈਏ, ਬਸ ਪਹੁੰਚ ਜਾਈਏ, ਭਾਵੇਂ ਸਾਡਾ ਐਕਸੀਡੈਂਟ ਹੀ ਕਿੳ ਨਾ ਹੋ ਜੇ।
ਹੋਰ ਕੀ, ਆਈ ਤਾਂ ਨਾ ਜਲਦਬਾਜ਼ੀ ਦੇ ਚੱਕਰ 'ਚ ਜੀਵਨ ਭਰ ਦਾ ਪ ਤਾਵਾ ਹੋ ਜਾਂਦਾ, ਹੁਣ ਸਾਡੇ ਇੱਧਰ ਵੀ ਬੰਦਾ ਸੀਗਾ, ਉਹ ਤਾਂ ਇੰਨੀ ਤੇਜ਼ ਚਲਾਉਂਦਾ ਸੀ, ਇੰਨਾ ਤੇਜ਼ ਚਲਾਉਂਦਾ ਸੀ ਤੁਹਾਨੂੰ ਕੀ ਦੱਸਾਂ। ਇੱਕ ਦਿਨ ਆਪਣੀ ਜਾਨ ਤੋਂ ਹਾਥੀ ਧੋ ਬੈਠਿਆ, ਤਾਂ ਫਿਰ ਓਹੀ ਬਾਅਦ ਚ ਲੋਕੀ ਗੱਲਾਂ ਕਰ ਰਹੇ ਸੀ, ਵੀ ਇਹ ਕੀ ਫਾਇਦਾ ਹੋਇਆ। ਤੁਹਾਨੂੰ ਸਮਝਾਂਦੇ -ਸਮਝਾਂਦੇ ਥੱਕ ਗਈ, ਵੀ ਆਪਣੀ ਜਾਨ ਤੋਂ ਜ਼ਿਆਦਾ ਵੱਧ ਕੇ, ਕੁਛ ਨੀ ਹੈ, ਅੱਜ ਫਿਰ ਦੇਖਲੋ, ਹੁਣ ਪਿੱਛੋਂ ਦੀ ਘਰ ਵਾਲੇ ਰੋਣਗੇ- ਪਿੱਟਣਗੇ ਕੀ ਫ਼ਾਇਦਾ ਹੋਓਗਾ,
ਹਾਂਜੀ ਇਹ ਤੇ ਹੈ -ਹੀ- ਹੈ, ਜੀ ਦੁੱਖ ਤੇ ਓਹਨਾਂ ਨੂੰ ਈ ਹੋਣਾ, ਉਹ ਤੇ ਚੱਲ ਗਿਆ ਜੀਣੇ - ਜਾਣਾ।
ਉਹ ਤੇ ਨਾ ਫੇਰ ਏਹੀ, ਫੇਰ ਦੇਖੋ ਉਹਦਾ ਵੀ ਦੁੱਖ ਹੁੰਦਾ ਐ, ਘਰ ਪਿੱਛੇ ਰੁਲ ਜਾਂਦਾ ਐ, ਉਹਦਾ ਵੀ ਹੁੰਦਾ ਐ, ਉਹੀ ਹੈ ਨਾ ਅੱਜ -ਕੱਲ੍ਹ ਮੰਨਦੇ ਤਾਂ ਹੈ -ਨੀ -ਆ, ਅੱਜ -ਕੱਲ ਮੁੰਡਿਆਂ ਦਾ ਜ਼ਿਆਦਾ ਹੈ, ਮੁੰਡਿਆਂ ਕੀ ਮੈਂ ਤਾਂ ਦੇਖਦੀ ਆ, ਕਈ -ਕਈ ਕੁੜੀਆਂ ਵੀ ਗੱਡੀਆਂ ਚਲਾ ਰਈਆਂ ਨੇ ਤੇ ਤੇਜ, ਠੀਕ ਐ, ਉਹਨਾਂ ਨੂੰ ਵੀ- ਨੀ ਕੁਛ ਐ,
ਹਾਂਜੀ, ਉਹ ਨੀ ਦੇਖਦੀਆਂ।
ਹਾਂਜੀ- ਹਾਂਜੀ ਓਹੀ ਤੇ ਨਾ ਬਸ, ਮੈਂ ਤਾਂ ਇੱਕ ਕੇਹਨੀ ਆ, ਵੀ ਮੈਂ ਸਾਰਿਆਂ ਨੂੰ ਵੀ ਇਹੀ ਦੱਸਦੀ ਆਾਂ, ਵੀ ਸਾਨੂੰ ਨਾ ਆ ਆਪਣਾ ਜੇਹੜਾ ਸਫ਼ਰ ਹੈਗਾ ਓਹ ਸੁਰੱਖਸ਼ਿਤ ਕਰਨਾ, ਤੇ ਸੁਰੱਖਿਸ਼ਤ ਕਰਨ ਲਈ ਸਾਨੂੰ ਕੀ ਕਰਨਾ ਚਾਈਦਾ, ਸਾਨੂੰ ਸਾਰੇ ਨਿਯਮਾਂ ਦਾ ਪਾਲਣ ਕਰਨਾ ਚਾਈਦਾ।
ਹਾਂਜੀ ਰੈਡ ਲਾਈਟ ਲਾਉਣਾ ਚਾਹੀਦਾ ਜੀ, ਤੇ ਹੈਲਮਟ ਵੀ ਪਾ ਕੇ ਜਾਣਾ ਚਾਹੀਦਾ ਜੀ।
ਸਹੀ ਗੱਲ ਐ ਜੀ।
ਹਾਂਜੀ ਇਹ ਤੇ ਹੈ। ਜਦੋਂ ਵੀ ਆਪਾਂ ਮੁੜਨਾ ਹੈਗਾ, ਸੜਕ ਤੇ ਇੰਡੀਕੇਟਰ ਦੇਣਾ ਚਾਹੀਦਾ ਹੈ ਜੀ ਗੱਡੀ ਦਾ। ਬਾਈਕ ਦਾ ਜੋ ਵੀ ਹੈਗੇ ਆਪਾਂ ਚਲਾ ਰਹੇ ਆ
ਹਾਂਜੀ, ਉਹੀ ਤੇ ਹੈ, ਨਾ ਸਾਰਿਆਂ ਨੂੰ ਹੋਣਾ ਚਾਈਦਾ ਵੀ ਬਈ, ਆਹ ਚੀਜ਼ਾਂ ਅ ਪਾਲਣ ਕਰ
ਹਾਂਜੀ- ਹਾਂਜੀ।
ਹਾਂਜੀ ਸਾਰਿਆਂ ਨੂੰ ਹੋਣਾ ਚਾਹੀਦਾ, ਵੀ ਜਿਹੜੇ ਅ ਨਿਯਮ ਪਾਲਣ ਕਰੋ। ਦੇਖੋ ਆਪਾਂ ਜੇ ਨਿਯਮਾਂ ਦਾ ਪਾਲਣ ਕਰੇਗੇ, ਤਾਂ ਈ ਸਾਡੀ ਦੇਖੋ ਜਾਨ ਬਚ
ਹਾਂਜੀ। ਜੀ ਏ- ਤੇ -ਹੈ -ਈ, ਆ ਜਾਨ ਤਾਂ ਹੀ ਬਚੇਗੀ ਨਹੀਂ ਤੇ ਫੇਰ
ਹਾਂ ਮੈਨੂੰ ਤਾਂ ਬਹੁਤ ਵਧੀਆ ਲੱਗਾ, ਤੁਹਾਡੇ ਨਾਲ ਅ ਆਪਣੀ ਗੱਲਬਾਤ ਕਰਕੇ। ਕੇ ਤੁਸੀਂ ਸਾਰਿਆਂ ਨੂੰ ਜਾਗਰੂਕ ਕਰਨਾ ਤੇ ਮੈਂ ਵੀ,
ਹਾਂਜੀ -ਹਾਂਜੀ- ਹਾਂਜੀ ਮੈਂ ਵੀ ਜਾਗਰੂਕ ਕਰੂੰਗਾ ਜੀ ਸਾਰਿਆਂ ਨੂੰ। ਚਲੋ ਠੀਕ- ਠੀਕ ਹੈ ਜੀ ਸਤਿ ਸ਼੍ਰੀ ਅਕਾਲ।